ਸਸ਼ ਸ਼੍ਰੀ ਕਾਲ ਜੀ
ਸ਼ਸ਼ੀ ਕਾਲ ਜੀ, ਠੀਕ ਹੋ?
ਹਾਂਜੀ ਮੈਂ ਠੀਕ ਹਾਂ, ਤੁਸੀਂ ਠੀਕ ਹੋ?
ਹਾਂਜੀ ਵਧੀਆ, ਤੁਸੀਂ ਦੱਸੋ ਠੀਕ ਨੇ ਹੋ ਘਰ ਸਭ?
ਹਾਂਜੀ ਸਭ ਠੀਕ ਨੇ, ਤੁਹਾਡੇ ਘਰ ਸਭ ਠੀਕ ਨੇ ਬਜ਼ੁਰਗ, ਬੱਚੇ
ਹਾਂਜੀ, ਸਭ ਠੀਕ ਨੇ
ਹੋਰ ਕੀ ਕਰ ਰਹੇ ਸੀ, ਤੁਹਾਨੂੰ ਡਿਸਟਰਬ ਤੇ ਨੀ ਕੀਤਾ
ਨੀ ਨੀ, ਮੈਂ ਤੇ ਫਰੀ ਸੀ ਇਸ ਟਾਈਮ
ਅੱਛਾ ਅੱਛਾ
ਹਾਂਜੀ, ਨੀ ਡਿਨਰ ਤੇ ਹਲੇੇ ਨੀ
ਅੱਛਾ, ਲੇਟ ਈ ਖਾਂਦੇ ਹੋ?
ਹਾਂਜੀ
ਅੱਛਾ ਅੱਛਾ, ਹੋਰ ਬੱਚੇ ਕੀ ਕਰ ਰਹੇ ਨੇ ਅੱਜ ਕੱਲ੍ਹ?
ਕੁਛ ਨੀ ਬੱਚੇ ਅੱਜ ਕੱਲ੍ਹ ਸਕੂਲ ਸਟਾਰਟ ਹੋਣ ਵਾਲੇ ਨਾ ਤੇ ਸਾਰੇ ਲੱਗੇ ਦੇ ਨੇ ਅਪਨੇ, ਬੈਗ ਵਗੈਰਾ ਖੜਨ
ਐਜੂਕੇਸ਼ਨ ਤੇ ਬਹੁਤ ਜਿਆਦਾ ਜ਼ਰੂਰੀ ਹੋ ਗੀ ਏ ਨਾ
ਹਾਂਜੀ, ਬਹੁਤ ਜ਼ਰੂਰੀ ਹੋ ਗੀ ਅੱਜ ਕੱਲ੍ਹ ਤੇ
ਹਾਂਜੀ, ਤੁਹਾਡੀ ਵੱਡੀ ਕੁੜੀ ਕੇਹੜੀ ਕਲਾਸ ਚ ਏ, ਪਲੱਸ ਟੂ?
ਹਾਂਜੀ ਪਲੱਸ ਟੂ ਚ ਏ
ਅੱਛਾ ਅੱਛਾ, ਚਲੋ ਅੱਛੀ ਗੱਲ ਹੈ, ਪੜ੍ਹਾਓਗੇ ਤੁਸੀਂ ਅੱਗੇ ਨੂੰ ਹੈਨਾ
ਹਾਂਜੀ ਹਾਂਜੀ, ਕਰਾਣੇ ਉਹਨੂੰ ਤੇ
ਹਾਂ ਨੀ ਕੋਈ ਨੀ ਪੜ੍ਹਾਈ ਜ਼ਰ ਬਹੁਤ ਜ਼ਰੂਰੀ ਹੈ ਅੱਜ ਕੱਲ ਤੁਹਾਨੂੰ ਪਤਾ ਐਜੂਕੇਸ਼ਨ ਨਾਲ ਹੀ ਹਰ ਚੀਜ਼ ਹੈਗੀ ਏ ਬੰਦੇ ਕੋਲ ਅਪਨਾ ਕੋਈ ਡਿਗਰੀ ਵਗੈਰਾ ਹੋਏ ਤਾਈ ਉਹਦੀ ਹੈਗੀ ਏ ਨਈ ਤੇ ਕੋਈ ਬੰਦਾ ਕੁਛ ਸਮਝਦਾ ਈ ਨਈ ਏ।
ਜੀ ਜੀ, ਪਹਿਲੇ ਤੇ ਚੱਲ ਜਾਂਦਾ ਸੀ ਬਿਨਾਂ ਪੜ੍ਹੇ ਪੰਜ ਫਿਫਥ ਕਰ ਲਓ ਏ ਹੁਨ ਤੇ ਨੀ ਚੱਲਦਾ ਬਿਲਕੁਲ
ਨਾ ਅੱਜ ਕੱਲ ਤੇ ਬੀਕੌਮ, ਬੀਏਡ ਨੂੰ ਤੇ ਕੁਛ ਸਮਝਦੇ ਨੀ ਹੈਗੇ
ਹਾਂਜੀ
ਹਮ, ਅੱਜ ਕਲ ਤੇ ਏ ਪੜ੍ਹਾਈ ਨੋਰਮਲ ਹੋ ਗੀ ਏ ਅੱਜ ਕਲ ਤੇ ਹਰ ਕੋਈ ਪੀ ਐਚ ਡੀ ਕਰਦਾ ਪਿਆ ਹਰ ਚੀਜ਼ ਦੀ
ਠੀ
ਹਮ, ਕੋਈ ਨੀ ਤੁਸੀਂ ਜ਼ਰੂਰ ਪੜ੍ਹਾਉਣਾ ਬੱਚਿਆਂ ਨੂੰ।
ਹਾਂਜੀ।
ਤੁਸੀਂ ਆਪ ਵੀ ਤਾਂ ਪੜ੍ਹੇ ਹੀ ਹੋਵੋਗੇ। ਪਰ ਪਹਿਲੇ ਟਾਈਮ ਇੰਨਾ ਬੰਦਾ ਪੜ੍ਹਦਾ ਨੀ ਸੀ, ਨਹੀਂ ਸਾਡੇ ਟਾਈਮ ਤੇ ਟਵੈਲਥ ਹੀ ਬਹੁਤ ਹੁੰਦੀ ਸੀ।
ਹਾਂਜੀ, ਟਵੈਲਥ ਦੀ ਬਹੁਤ ਸੀ।
ਹਾਂਜੀ, ਅੱਜ-ਕੱਲ ਤੇ ਪੜ੍ਹਾਈ ਦੀ ਬਹੁਤ ਵੈਲਿਊ ਹੋ ਗਈਏ। ਕਿੱਥੇ ਤੇ ਨੌਕਰੀ ਨਹੀਂ ਮਿਲ- ਨਹੀ, ਬਗੈਰ ਅਜੂਕੇਸ਼ਨ ਉੱਤੇ ਪੁੱਛਦੇ ਨੇ ਪਹਿਲੇ ਤੁਹਾਡੀ ਕਿਤਨੀ ਸਟੱਡੀ ਹੋਈ ਵੀ ਏ?
ਹਾਂਜੀ, ਡਿਗਰੀ ਹੋਣੀ ਤਾਂ ਬੜੀ ਜ਼ਰੂਰੀ ਐ।
ਹਾਂ, ਬਹੁਤ- ਬਹੁਤ ਜ਼ਰੂਰੀ ਹੈ। ਸਹੀ ਕਹਿ ਹੋਰ ਸੁਣਾਓ?
ਬਸ।
ਅੱਛਾ, ਤੇ ਫੇਰ ਅੱਜ ਕੀ ਬਣਾਓਗੇ ਡਿਨਰ ਵਿੱਚ?
ਡਿਨਰ ਵਿੱਚ ਹਲੇ ਤੇ ਕੁਛ ਦੱਸਿਆ ਨੀ, ਬੱਚੇ ਦੱਸਣਗੇ ਫੇਰ ਹੀ ਬਣਾਵਾਂਗੀ ਤੁਸੀਂ ਬਣਾ
ਹਾਂ, ਅਸੀ ਬਣਾ ਲੈਣੇ ਟੈਮ ਨਾਲ ਈ ਦਾਲ ਧਰੀ ਹੋਈ ਸੀ, ਮੈਂ ਕਿਹਾ ਚਲ ਦੋ ਮਿੰਟ ਫਰੀ ਹੈਗੇ ਭੈਣ ਜੀ ਦਾ ਫੋਨ ਆਇਆ, ਮੈਂ ਗੱਲ ਹੀ ਕਰਲਾ ਬਹੁਤ ਦਿਨ ਬਾਅਦ ਯਾਦ ਕੀਤਾ ਉਹਨਾਂ ਨੇ।
ਅੱਛਾ, ਕਿਹੜੀ ਦਾਲ ਬਣਾ ਰਹੇ ਸੀ?
ਦਾਲ ਤੇ ਉਹ ਬਣਾਈ ਸੀ ਅਸੀਂ ਬੋਲਦੇ ਨਾ ਮਾਂ ਛੋਲਿਆਂ ਦੀ ਦਾਲ ਉਹ ਬਣਾਈ ਸੀ।
ਅੱਛਾ-ਅੱਛਾ, ਮਾਹ ਛੋਲਿਆ ਦੀ।
ਹਾਂਜੀ- ਹਾਂਜੀ, ਬੱਚੇ ਬਹੁਤ ਸ਼ੌਕ ਨਾਲ ਖਾਂਦੇ ਨੇ ਇੱਕ ਮੂੰਗੀ ਧੋ ਤੇ ਦਾਲ ਨੀ ਖਾਂਦੇ ਬਸ ਬਾਕੀ ਦਾਲਾਂ ਸ਼ੌਕ ਨੂੰ ਖਾਂਦੇ ਨੇ ਸਾਰੀਆਂ ਹੀ।
ਹਾਂਜੀ।
ਹੂੰ। ਹੋਰ-ਹੋਰ ਫੇਰ ਬੱਚੇ ਨਾਲ ਥੋੜ੍ਹਾ ਤੁਹਾਨੂੰ ਪਤਾ ਹੀ ਫਾਸਟ ਫੂਡ ਵੀ ਚਾਹੀਦਾ ਹੁੰਦੇ, ਸ਼ਾਮੀ ਨੂੰ ਉਹ ਆਂਦਾ ਹੀ ਆਂਦਾ ਐ।
ਹਾਂਜੀ, ਉਹ ਤਾਂ ਹੋ ਗਿਆ, ਜ਼ਰੂਰੀ ਏ ਫਾਸਟ ਫੂਡ ਵੀ।
ਹਾਂਜੀ, ਬੱਚਿਆਂ ਦੇ ਬਿਨਾਂ ਤੁਹਾਨੂੰ ਪਤਾ ਹੈ? ਜਿਵੇਂ ਗਤੀ ਨੀ ਹੈ, ਜਿਵੇਂ ਅਸੀਂ ਕਹਿੰਦੇ ਸਾਡੇ ਮੋਬਾਇਲ ਬਿਨਾ ਸਾਡਾ ਦਿਲ ਨੀ ਲੱਗਣਾ ਨਾ। ਇੰਜ ਉਹ ਕਹਿੰਦੇ ਸ਼ਾਮੀ ਸਾਨੂੰ ਕੋਈ ਨਾ ਕੋਈ ਸਨੈਕ ਤੇ ਚਾਹੀਦਾ ਹੀ ਏ, ਫਾਸਟ ਫੂਡ ਤੇ ਖਾਣਾ ਹੀ ਐ ਉਹਨਾਂ ਨੇ
ਅੱਛਾ, ਫੇਰ ਤੁਸੀਂ ਘਰੇ ਬਣਾਉਂਦੇ ਰੋਜ਼ ਸ਼ਾਮੀ ਜਾਂ ਬਾਹਰੋਂ ਆਂਦਾ?
ਹਾਂ, ਨਹੀਂ ਵੈਸੇ ਤਾਂ ਦਿਕਤਰ ਬਾਹਰੋਂ ਹੀ ਆਉਂਦਾ। ਫੇਰ ਕੀ ਕਰੀਏ ਇਤਨਾ ਬਣ ਨ ਪਾਉਂਦਾ ਨਾ ਤੁਹਾਨੂੰ ਪਤਾ ਜੁਆਇੰਟ ਫੈਮਿਲੀ ਏ ਫਿਰ ਪੂਰਾ ਟਾਈਮ ਲੱਗਦਾ ਚੀਜ਼ ਬਣਾਉਣ ਚ ਵੀ ਇਸ ਕਰਕੇ ਕੇ ਜਿਤਨਾ ਹੋ ਸਕਦਾ, ਉਤਨਾ ਮਤਲਬ ਬਾਜ਼ਾਰ ਤੋ ਈ ਆਂਦਾ। ਘਰ ਤੇ ਫਿਰ ਕਦੇ- ਕਦੇ ਬਣਾ ਦਿੰਦੇ ਜਿਵੇਂ ਕਿੱਥੇ ਗਏ ਹੋਏ ਆਂ ਨਾਲ ਇੱਕ ਅੱਧੀ ਫੈਮਲੀ ਫਿਰ ਬਣਾ ਲੈਂਦੇ ਚੀਜ਼ ਕੱਲ ਅਸੀਂ ਬਣਾਏ ਸੀ ਪਫ ਪੀਜ਼ਾ ਬਣਾਇਆ ਸੀ, ਕੱਲ ਮੈਂ ਬਹੁਤ ਟੇਸਟੀ ਬਣਿਆ ਸੀ ਮੈਗਨੀ ਪਫ ਬੋਲਦੇ ਨਾ ਉਹਨੂੰ।
ਅੱਛਾ?
ਹਾਂਜੀ, ਬੱਚੇ ਘਰ ਚ ਨੇ ਕਹਿੰਦੇ ਲਾਸਟ ਛੁੱਟੀ ਹੈਗੀ, ਸਾਨੂੰ ਕੁਛ ਤੇ ਖਵਾ ਦੋ ਹੁਣ ਵਧੀਆ ਜਿਹਾ।
ਹੂੰ, ਤੇ ਕਿਵੇਂ ਬਣਦਾ, ਤੁਸੀਂ ਕਿਵੇਂ ਬਣਾਇਆ ਘਰ?
ਇਹ ਨਾ ਮੈਂ ਜਿਵੇਂ ਸਬਜ਼ੀਆਂ ਲੈ ਲਈਆਂ ਸੀ, ਰਿਸ਼ਤੇ ਪੈਂਦੇ ਤੇ ਕਾਫ਼ੀ ਸਾਰੀ ਸਬਜ਼ੀਆਂ ਨੇ ਪਰ ਤੁਹਾਨੂੰ ਪਤਾ ਬੱਚੇ ਖਾਂਦੇ ਹੈ ਨੀ ਜ਼ਿਆਦਾ ਸਬਜ਼ੀਆਂ, ਤੇ ਫੇਰ ਮੈਂ ਇੱ ਕ ਹਾਂ, ਸ਼ਿਮਲਾ-ਮਿਰਚ ਲੈ ਲਈ ਸੀ, ਟਮਾਟਰ, ਪਿਆਜ ਲੈਣ ਲਏ ਸੀ ਤੇ ਸਵੀਟ ਕੋਣ ਮੰਗਵਾ ਲਏ ਸੀ ਚਾਹ ਚੀਜ਼ਾਂ ਨਾਲ ਹੀ ਬਣਾ ਦਿੱਤਾ ਸੀ ਉਹਨਾਂ ਨੂੰ ਥੋੜੀ ਦੇਰ ਪਹਿਲੇ ਮੈਦਾ ਗੁੰਨ ਕੇ ਰੱਖ ਦਿਤਾ ਸੀ।
ਅੱਛਾ।
ਹਾਂਜੀ ਨਮਕ ਪਾ ਕੇ ਨਾ ਥੋੜਾ ਜਿਹਾ ਮੈਦੇ ਵਿੱਚ ਤੇ ਪਾਣੀ ਨੋਰਮਲ ਪਾਣੀ ਨਾਲ ਹੀ ਗੁੰਨ ਕੇ ਰੱਖਦਾ ਸੀ ਅੱਧਾ ਘੰਟਾ ਸਮਝੋ ਤੇ ਇੰਨੀ ਦੇਰ ਮੈਂ ਸਟਫਿੰਗ ਤਿਆਰ ਕਰ ਲਈ ਜਿਵੇਂ ਉਹ ਪਾ ਤਾਂ ਮੱਖਣ ਲੱਲੇ ਬਟ ਟਡੀਸ਼ਨ ਮਤਲਬ ਤੜਕਾ ਲੱਗਦਾ ਇਹਦਾ।
ਜੀ।
ਹਾਂ ਕਾਫੀ ਸਾਰੇ ਪਿਆਜ ਸੀ ਟਮਾਟਰ ਲੈੇ ਕਾਫੀ ਸਾਰੇ ਹਨਾ ਫੈਮਿਲੀ ਦੇ ਅਕੋਰਿੰਡਿਗ ਜਿਵੇਂ ਬਣਾਉਣਾ ਸੀ ਨਾ। ਬਣਾਇਆ ਸੀ ਮੈਂ ਤੁਹਾਡੀ ਤਾਂ ਛੋਟੀ ਫੈਮਲੀ ਤੁਸੀਂ ਤੇ ਦੋ ਦੋ ਤਿੰਨ ਤਿੰਨ ਚੀਜ਼ਾਂ ਲੋਗੇ, ਤਾਂ ਹੀ ਤੁਹਾਡਾ ਇਤਨਾਂ ਸਾਰਾ ਬਣ ਜਾਣਾ ਹੈ।
ਹਾਂਜੀ ਹਾਂਜੀ।
ਹੂੰ, ਤਾਂ ਕਰਕੇ ਬਸ ਫਿਰ ਸਭ ਨੂੰ ਬਟਰ ਵਿਚ ਮੈਂ ਤੜਕਾ ਲਗਾ ਲਿਆ ਸੀ ਇਹਦੇ ਵਿੱਚ ਫਿਰ ਚਿੱਲੀ ਫਲੇੈਕਸ ਔਰਗੈਨੋ ਤੁਹਾਨੂੰ ਪਤਾ ਹੀ ਐ ਜਿਹੜੇ ਪੀਜ਼ੇ ਉੱਤੇ ਪੈਂਦੇ ਨੇ, ਹਨਾ ਤੇ ਪੀਜ਼ਾ ਸੌ ਉਹ ਪਾ ਲੋ ਮਿਓਨੀਸ ਪਾ ਲੋ ਥੋੜੀ ਜੀ ਮੈਂ ਟਮਾਟੋ ਕੈਚਪ ਪਾਈ ਸੀ ਥੋੜੀ। ਥੋੜੀ ਜਿਹੀ ਕਾਲੀ ਮਿਰਚ ਨਮਕ।
ਇਹ ਪਾ ਕੇ ਤੇ ਇਹਨੂੰ ਫਿਰ ਥੋੜੀ ਸਾ ਸਭ ਕੁੱਛ ਮਤਲਬ ਫਰਾਈ ਹੋ ਗਏ ਨਾ ਜਿਵੇਂ ਜਿਵੇਂਂ ਤੜਕੇ ਵਣ ਤੜਕਾ ਲਗ ਗਿਆ। ਸਬਜ਼ੀਆਂ ਨੂੰ ਥੋੜੀ ਥੋੜੀ ਮਤਲਬ ਗਾਲ ਗਈਆਂ ਸੀ, ਉਸ ਤੋਂ ਬਾਅਦ ਫਿਰ ਇਹਦੇ ਵਿੱਚ ਮੈਂ ਚੀਜ਼ ਤੇ ਸਲਾਈਸ ਲਈ ਮੰਗਵਾਏ ਸੀ ਤੇ ਉਹ ਪਾਏ ਸੀ, ਥੋੜਾ ਚੀਜੀ ਹੀ ਹੋ ਜਾਂਦਾ ਨਾ।
ਹੂੰ ਹੂੰ।
ਹਾਂ ਬਸ ਇੱਕ ਫਿਰ ਨਿੱਕਾ ਨਿੱਕੇ ਡੋਹ ਲੈ ਕੇ, ਫੇੜੀਆਂ ਲੈ ਕੇ ਗੁੰਨਲਿਆ ਸੀ।
ਅੱਛਾ।
ਹਾਂਜੀ, ਗੁੰਨ ਕੇ ਗੁੰਨ ਕੇ ਨਿੱਕੇ ਨਿੱਕੇ ਫੁਲਕੇ ਬਣਾ ਕੇ ਨਾ ਵਿੱਚ ਦੋ ਪਾਟ ਕਰ ਲਏ ਸੀ, ਫਿਰ ਇੱਕ ਪਾਰਟ ਥੋੜੇ ਜਿਹੇ ਇਹ ਪਾਇਆ।
ਹੂੰ,,,
ਤੇ ਉੱਤੇ ਉਹਨੂੰ ਫੋਲਡ ਕਰਕੇ, ਫੋਗ ਸਪੂਨ ਹੁੰਦਾ ਨਾ। ਉਹਦੇ ਨਾਲ ਥੋੜਾ ਸੈਡ ਤੋਂ ਨਾ ਡਿਜ਼ਾਇਨ ਦੇਤਾ ਸੀ।
ਅੱਛਾ।
ਬਈ ਸਟਫਿੰਗ ਬਾਹਰ ਨਾ ਨਿਕਲੇ, ਥੋੜੇ ਦੇਖਣ ਚ ਵੀ ਅੱਛੇ ਲੱਗਦੇ ਨੇ।
ਹੂੰ ਹੂੰ।
ਹਨਾ ਦੇ ਕੇ ਫਿਰ ਉਸ ਤੋਂ ਬਾਅਦ ਤੇ ਬਸ ਉਸ ਤੋਂ ਬਾਅਦ ਫਿਰ ਡੀਪ ਫਰਾਈ ਕੀਤੇ ਸੀ ਇਹਨਾਂ ਨੂੰ ਮੈਂ ਨਾਲ ਹਾਂ। ਟਮਾਟੋ ਕੈਚਪ ਨਾਲ ਸਰਵ ਕਰ ਤੇ ਬੱਚੇ ਨੇ ਇਤਨੀ ਸ਼ੌਕ ਨਾਲ ਖਾਏ ਸੀ ਨਾ ਬਹੁਤ ਸ਼ੌਕ ਨਾਲ।
ਅੱਛਾ ਤੇ ਫਿਰ ਉਹ ਪੀਜ਼ਾ ਵਾਲਾ ਟੇਸਟ ਆਦਾ ਹੋਣਾ ਤੇ ਉਹ ਚ ਤੇ।
ਹਾਂਜੀ ਸਮਝੋ ਪੀਜ਼ਾ ਹੀ ਸੀ ਜਿਵੇਂ ਹੈ ਪੋਕੇਟ ਪੀਜ਼ਾ ਬਣ ਗਿਆ ਸਮਝੋ। ਹਾਂਜੀ ਹਾਂ। ਪੀਜ਼ੇ ਦੇ ਜਿਵੇਂ ਸਲਾਈਜ਼ ਹੁੰਦੇ ਵੱਡੇ ਵੱਡੇ ਛੋਟੇ ਛੋਟੇ ਵਿੱਚ ਹੋ ਗਿਆ ਵਿੱਚ ਹੀ ਸਾਰਾ ਸਟਫਿੰਗ ਸਾਰੇ ਵਿੱਚ ਭਰ ਕੇ ਨਾ ਡੀਪ ਫਰਾਈ ਕੀਤੇ ਬਹੁਤ ਟੇਸਟੀ ਲੱਗ ਰਏ ਸੀ। ਜਿਵੇਂ ਫਸਟ ਟਾਈਮ ਏ ਟਰਾਈ ਕੀਤੇ ਸੀ, ਤੇ ਟਰਾਈ ਟਰਾਈ 'ਚ ਅੱਛੇ ਬਣ ਗਏ, ਸਭ ਖੁਸ਼ ਹੋ ਕੇ ਖਾ ਰਹੇ ਸੀ ਫੇਰ।
ਹਾਂਜੀ, ਬੱਚਿਆਂ ਨੂੰ ਤਾਂ ਇਹੀ ਚਾਹੀਦਾ ਹੁੰਦਾ ਨਾ।
ਹਾਂਜੀ ਬਿਲਕੁਲ, ਉਹ ਤੇ ਰੋਜ਼ ਕਹੇ ਗੇ, ਮੰਮਾ ਇਹ ਦੇਖੋ ਐ ਬਣਾ ਦੋ ਮੰਮਾ ਇਹ ਦੇਖੋ, ਏ ਬਣਾ ਦੋ। ਫਿਰ ਤੁਹਾਨੂੰ ਪਤਾ, ਹਰ ਚੀਜ਼ 'ਚ ਕਾਰ ਫਿਰ ਹੁੰਦੀ ਵੀ ਨੀ ਐ। ਲੈ ਕੇ ਆਓ ਪਹਿਲੇ। ਸਾਰਾ ਸਮਾਨ ਇਕੱਠਾ ਕਰੋ, ਬੜਾ ਔਖਾ ਲੱਗਦਾ ਐ।
ਹਾਂਜੀ, ਤੁਹਾਡੀ ਤੇ ਜੁਆਇੰਟ ਫੈਮਲੀ ਐ ਟਾਈਮ ਵੀ ਕਾਫੀ ਲੱਗਦਾ ਹੋਣਾ ਨਾ, ਸਭ ਲਈ ਬਣਾਉਣ ਇਚ ਤੇ?
ਹਾਂਜੀ, ਬਹੁਤ ਦੇਰ ਲੱਗ ਜਾਂਦੀ ਐ, ਇੱਕ ਦੋ ਘੰਟੇ ਤੇ ਪਾਰ ਨੇ। ਹਾਂਜੀ। ਸਭ ਈ ਸ਼ੌਕ ਨੂੰ ਖਾਂਦੇ ਨੇ, ਫਿਰ ਇੱਕ ਇੱਕ ਪਰਿੰਦੇ ਸ਼ਰਮ ਵੀ ਆਉਂਦੇ ਤੁਹਾਨੂੰ। ਪਤਾ ਹੀ ਐ ਫਿਰ ਦੋ ਦੋ ਦਵੋ, ਤਿੰਨ ਤਿੰਨ ਕੋਈ ਐਕਸਟਰਾ ਵੀ ਲੈ ਲੈਂਦਾ ਐ। ਫਿਰ ਥੋੜਾ ਐਕਸਟ੍ਰਰਾ ਕਰਕੇ ਈ ਸਮਾਨ ਬਣਾਣਾ ਪੈਂਦਾ ਏ ਨਾ।
ਅੱਛਾ।
ਹਾਂਜੀ।
ਤੇ ਫੇਰ ਤੁਸੀਂ ਇਹ ਬ੍ਰੇਕਫਾਸਟ ਵਿੱਚ ਬਣਾਏ ਸੀ ਜਾਂ ਲੰਚ ਵਿੱਚ ਜਾਂ ਇਕੱਠੀ ਈ ਕੰਮ ਕਰਤਾ ਸੀ।
ਮੈਂ ਸਟਾਰਟ ਤੇ ਰਾਤੀ, ਸਾਰੀ ਤਿਆਰੀ ਕਰਕੇ ਸੁੱਤੀ ਸੀ ਤੇ ਫੇਰ ਤਾਂ ਮੈਂ ਨਾਸ਼ਤੇ ਦੇ ਟਾਈਮ ਹੀ ਸੀ, ਪਰ ਬੱਚੇ ਲੇਟ ਛੁੱਟੀਆਂ ਨੇ ਲੇਟ ਉੱਠੇ ਨੇ ਇਹਨਾਂ ਨੇ ਯੂ ਪੇ ਨੇ ਦੁਪਹਿਰ ਦੇ ਟਾਈਮ ਹੀ ਖਾਧਾ ਸੀ।
ਅੱਛਾ।
ਹਾਂ ਫਿਰ ਇਹਨਾਂ ਨੂੰ ਭੁੱਖ ਲੱਗ ਗਈ। ਸੀ, ਫਿਰ ਅਸੀਂ ਚਾਵਲ ਬਣਾਏ ਵੜੀਆਂ ਪਿਆਜ ਪਾ ਕੇ ਸੋਇਬੀਨ ਦੀ ਵੜੀਆਂ ਹੁੰਦੀਆਂ ਨੇ ਨਾ।
ਹਾਂਜੀ ਹਾਂਜੀ।
ਉਹਦੇ ਵਿੱਚ ਚੰਗਾ ਸਾਰਾ ਲਸਣ, ਚੰਗਾ ਸਾਰੇ ਪਿਆਜ ਬੜੀਆਂ ਚ ਫਿਰ ਹੁਣ ਫਰਾਈ ਕੀਤਾ ਚਾਵਲਾਂ ਨੂੰ। ਫੇਰ ਉਹ ਬਣਾਏ ਸ਼ਾਮੀ।
ਅੱਛਾ।
ਕਿਉਂਕਿ ਬੱਚੇ ਖੇਲ ਕੂਦ ਕਰਦੇ ਨੇ ਤੁਹਾਨੂੰ ਪਤਾ ਹੀ ਹੈ। ਚਲ ਹਰ ਚੀਜ਼ ਫੇਰ ਭੁੱਖ ਵੀ ਲੱਗਦੀ ਏ
ਹਾਂਜੀ।
ਫੇਰ ਹਾਂ। ਫਿਰ ਸ਼ਾਮੀ ਹੋਈ ਫਿਰ ਸ਼ਾਮੀ ਫੇਿਰ ਘੁੰਮ ਕੇ ਰੁਟੀਨ ਇੱਧਰ ਹੀ ਆ ਗਿਆ, ਬਈ ਹੁਣ ਕੀ ਮਿਲੇਗਾ ਸਾਨੂੰ ਖਾਣ ਨੂੰ ਸ਼ਾਮੀ।
ਅੱਛਾ।
ਹਾਂਜੀ ਬੱਚੇ ਫਿਰ ਛੁੱਟੀਆਂ ਨੇ ਨਾ ਟਾਈਮ ਟੇਬਲ ਥੋੜਾ ਚੇਂਜ ਹੋਇਆ ਦਾ ਐ ਹੁਣ ਸਕੂਲ ਜਾਏਗੇ। ਫਿਰ ਥੋੜਾ ਥੋੜ੍ਹ ਸੈਟ ਹੁੰਦਾ ਜਾਏਗਾ ਟਾਈਮ ਟੇਬਲ।
ਹੂ
ਹੋਰ ਸੁਣਾਓ ਤੁਸੀਂ।
ਹੋਰ ਤੁਸੀਂ ਡਿਨਰ ਕਰ ਲਿਆ।
ਮੈਂ ਸੁਣਿਆ ਭੈਣ ਜੀ ਤੁਹਾਡੇ ਉੱਥੇ ਕੋਈ ਬੁਟੀਕ ਵਾਲੀ ਹੈਗੀ ਐ, ਜੋ ਸਟਿਚਿੰਗ ਕਰਦੀ ਹੋਵੇ ਸੂਟ। ਬੜੇ ਸੋਹਣੇ ਸੀਨਦੀ ਐ, ਤੁਹਾਨੂੰ ਪਤਾ ਕੁਝ ਉਸ ਬਾਰੇ।
ਹਾਂਜੀ ਹਾਂਜੀ ਕਰਦੀ ਐ, ਸਾਡੇ ਘਰ ਦੇ ਪਿੱਛੇ ਹੈ ਉਹਨਾਂ ਦਾ ਘਰ।
ਅੱਛਾ ਅੱਛਾ ਤੇ ਮਤਲਬ ਜਿਵੇਂ ਅਸੀਂ ਡਿਜ਼ਾਇਨ ਦੇਵਾਂਗੇ ਉਂਜੇ ਈ ਬਣਾ ਦੇਗੀ।
ਹਾਂਜੀ ਹਾਂਜੀ ਤੁਸੀਂ ਬਸ ਉਹਨੂੰ ਪਿੱਕ ਵਗੈਰਾ ਦਿਖਾ ਦੋ। ਤੇ ਟਾਈਮ ਦੋ ਬਣਾ ਦੇਗੀ ਉਹ ਸੇਮ ਈ।
ਅੱਛਾ ਅੱਛਾ ਮੈਨੂੰ ਨਾ ਤੁਹਾਨੂੰ ਪਤਾ ਕਿ ਥੋੜੇ ਗਰਲਿਸ਼ ਲੁਕ ਇਚ ਪਾਉਣ ਦੀ ਆਦਤ ਏ ਨਾ ਸੂਟ। ਥੋੜੇ ਜਿਹੇ ਡਿਜ਼ਾਇਨਰ ਹੋਣ ਬਈ ਅੱਛੇ ਹੀ ਲੱਗਦੇ ਨੇ ਪਾਏ ਹੋਏ। ਹੈਨਾ ਤਾਂ ਮੈਂ ਪੁੱਛਿਆ ਸੀ ਮੈਂ ਇੱਥੇ ਇੱਕ ਦੋ ਵਾਰੀ ਸੁਆਏ ਨੇ ਬਟ ਮੈਨੂੰ ਅੱਛੇ ਨੀ ਲੱਗੀ ਜੋ ਮੈਂ ਚਾਹੁੰਦੀ ਹਾਂ ਨਾ ਉਹ ਬੰਨ ਨੀ ਪਾਉਂਦੇ।
ਅੱਛਾ।
ਵੈਸੇ ਤਾਂ ਮੈਂ ਸਟਿਚਿੰਗ ਆਪਣੀ ਮੰਮਾ ਕੋਲ ਹੀ ਕਰਾਂ ਮੇਰੀ ਮੰਮਾ ਮੇਰੀ ਮੰਮਾ ਹੀ ਸੀਨਦੇ ਨੇ। ਤੇ ਫੇਰ ਹੁਣ ਇੱਥੇ ਦਿੱਕਤ ਹੋ ਜਾਂਦੀ ਹੈ ਪਹਿਲੇ ਭੇਜੋ ਫੇਰ ਉੱਥੋਂ ਮੰਗਵਾਓ। ਹਨਾ ਟਾਈਮ ਤੇ ਫਿਰ ਪਹੁੰਚਦੇ ਨੀ ਹੈਗੇ।
ਜੀ ਕੋਈ ਨੀ ਤੁਸੀਂ ਇਧਰ ਲੇ ਆਣਾ ਹਾਂ ਇਹ ਕਰ ਦੇਗੀ।
ਅੱਛਾ ਅੱਛਾ ਤੇ ਤੁਸੀਂ ਨੀ ਲਾਉਣਾ ਭੈਣ ਜੀ ਚੱਕਰ ਤੁਸੀਂ ਆਓ ਬਹੁਤ ਟਾਈਮ ਹੋ ਗਿਆ ਮਿਲੇ ਹੀ ਨੀ।
ਹਾਂਜੀ ਮੈਂ ਆਵਾਂਗੀ ਬਸ।
ਹੁਣ ਤੇ ਬੱਚੇ ਸਕੂਲ ਜਾਣ ਲੱਗ ਜਾਏਗੇ ਫਿਰ ਤੇ ਟਾਈਮ ਹੀ ਟਾਈਮ ਏ ਟਾਈਮ ਨਿਕਲ
ਹਾਂਜੀ ਬਸ ਇਹਨਾਂ ਨੂੰ ਸਕੂਲ ਭੇਜ ਕੇ ਫੇਰ ਆਜਾਗੀ ਮੈਂ।
ਹਾਂਜੀ, ਭਾਜੀ ਠੀਕ ਨੇ।
ਹਾਂਜੀ ਸਭ ਵਧੀਆ।
ਅੱਛਾ ਤੇ ਕਿਸ ਟਾਈਮ ਆਉਂਦੇ ਨੇ ਭਾਜੀ ਫਿਰ।
ਉਹ ਸਾਢੇ ਅੱਠ ਵਜੇ ਤੱਕ ਆ ਜਾਏਗੇ।
ਅੱਛਾ ਅੱਛਾ ਹਾਂ ਫਿਰ ਤੁਸੀਂ ਆਪਣਾ ਰੂਟੀਨ ਸਟਾਰਟ ਕਰ ਦੋਉਗੇ ਨਾ ਚਾਹ ਪਾਣੀ ਦੇਣਾ। ਦਾਲ ਸਬਜ਼ੀ ਬਣਾਓਗੇ ਫੇਰ।
ਜੀ ਜੀ ਹਮ
ਤੁਹਾਨੂੰ ਰਾਤੀ ਲੇਟ ਹੋ ਜਾਂਦੇ ਹੋਵੋਗੇ ਤੁਸੀਂ ਹਨਾ
ਹਾਂ ਹਾਂਜੀ ਹੁਣ ਬੱਚੇ ਜਦ ਤੱਕ ਛੁੱਟੀਆਂ ਨੇ ਤਦ ਤੱਕ ਹੀ ਹੁੰਦੇ ਮ ਫਿਰ ਸਕੂਲ ਜਾਏਗੇ ਜਲਦੀ ਸੋਣਾ ਹੋਏਗਾ। ਬ
ਹਾਂਜੀ ਫੇਰ ਤਾਂ ਟਾਈਮ ਟੇਬਲ ਚੇਂਜ ਕਰਨਾ ਹੀ ਪੈਂਦਾ ਹੈ
ਹਾਂਜੀ
ਚਲੋ ਫੇਰ ਠੀਕ ਏ ਚੰਗਾ ਭੈਣ ਜੀ ਸਤਿ ਸ੍ਰੀ ਅਕਾਲ
ਠੀਕ ਹੈ ਸਤਿ ਸ੍ਰੀ ਅਕਾਲ